ਗੱਲ ਭਾਬੀ ਜੀ
ਹਾਂਜੀ ਸਤਿ ਸ਼੍ਰੀ ਅਕਾਲ
ਕਿਵੇਂ ਹੋ ਤੁਸੀਂ
ਤੁਸੀਂ ਦੱਸੋ ਕਿਵੇਂ ਹੋ
ਮੈਂ ਵੀ ਵਧੀਆ ਹੋਰ ਦੱਸੋ ਕੁੱਛ ਨੀ ਮੈਂ ਕਿਹਾ ਤੁਸੀਂ ਕਿੱਥੇ ਹੋ ਤੁਸੀਂ ਨ ਜਾਂਦੇ ਹੋ ਨਾ ਜਾਦੇ ਹੋ ਕੀ ਗੱਲ
ਤੁਸੀਂ ਬੜਾ ਆਂਦੇ ਹੋ?
ਮੈਂ ਤਾਂ ਆਪ ਥੱਕ ਗਈ ਹਾਂ ਤੁਸੀਂ ਨ
ਤੁਸੀ ਯਾਦ ਹੀ ਨੀ ਕਰਦੇ ਸਾਨੂੰ।
ਅਸੀਂ ਤਾਂ ਬਥੇਰਾ ਕਰਦੇ ਹਾਂ ਯਾਦ। ਤੁਸੀਂ ਪਤਾ ਨੀ ਕਿਹੜੀ ਦੁਨੀਆਂ ਚ ਗੁੰਮੇ ਹੋਏ ਹੋ। ਨਾ ਕੋਈ ਗੱਲ ਕਰਦੇ ਹੋ ਨਾ ਬਾਤ ਕਰਦੇ ਹੋ। ਕਿੱਥੇ ਗੁੰਮਸੁੰਮ ਰਹਿੰਦੇ ਹੋ?
ਨਹੀਂ, ਤੁਸੀਂ ਸਗੋਂ ਮੈਂ ਇਨਾ ਕੱਲ ਪਰਸੋਂ ਵੀ ਯਾਦ ਕਰਦੀ ਸੀ। ਮੈਂ ਕਿਹਾ ਹੁਣ ਕਾਲ ਕਰੋਗੇ। ਤੁਸੀਂ ਕਾਲ ਹੀ ਨੀ ਕੀਤੀ। ਮੈਂ ਵੇਟ ਕਰ ਕਰਕੇ ਥੱਕ
ਉਹ ਤੁਹਾਡੇ ਨੈਟਵਰਕ ਦਾ ਇਸ਼ੂ ਆ। ਤਾਂ ਨਹੀਂ ਕੀਤੀ ਹੋਣੀ ਮੈਂ। ਇੱਕ ਭਾਜੀ ਰਹਿੰਦੇ ਆ। ਗਗਨ ਰਹਿੰਦਾ ਸਾਡੇ ਇੱਥੇ ਇੱਕ ਉਸ ਸਾਨੂੰ ਬੜਾ ਦੁਖੀ ਕੀਤਾ ਹੋਇਆ ਉਹਨੇ। ਸਾਡੀ ਇੱਕ ਗੱਲ ਨੀ ਸੁਣਦਾ ਉਹ।
ਉਹਦੇ ਕਰਕੇ ਸਾਲ ਦੁਖੀ ਹੋਏ ਨੇ।
ਉਹ ਨਾ ਆਪਦੇ ਹਿਸਾਬ ਨਾਲ ਚੱਲਦਾ ਹੈਗਾ। ਓਹਨੂੰ ਕਿੰਨੀ ਆਰੀ ਕਿਹਾ ਮੈਨੂੰ ਭਾਬੀ ਦਾ ਦੂਜਾ ਨੰਬਰ ਦੇ ਦੇ। ਮੈਂ ਭਾਬੀ ਨਾਲ ਗੱਲ ਕਰਨੀ ਆ। ਪਰ ਉਹ ਦਿੰਦਾ ਹੀ ਨੀ ਪਤਾ ਨੀ ਨੂੰ ਕੀ ਪ੍ਰੋਬਲਮ ਆ?
ਅਜੇ ਬੜਾ ਹੋਰ ਹਿਸਾਬ ਦਾ ਵੈ।
ਹਾਂ, ਉਹ ਸੁਣਦਾ ਹੀ ਨਹੀਂ ਭਾਈ ਕਿਸੇ ਦੀ ਗੱਲ ਨੀ ਸੁਣਦਾ। ਕਿਸੇ ਦੀ। ਚਲੋ ਸ਼ੁਕਰ ਮੈਨੂੰ ਤੁਹਾਡਾ ਨੰਬਰ ਮਿਲ ਗਿਆ। ਮੈਂ ਕਿਹਾ ਮੇਰੇ ਸੂਟ ਹੀ ਸਿਲ ਦੋ। ਹਾਂ, ਨੋਟ ਕਮਾਣੇ ਚ ਬੀਜੀ ਆ ਉਹ।
ਨਹੀਂ ਕੋਈ ਨੀ ਸੂਟ ਤੇ ਸੀ ਦੇਵਾਂਗੀ।
ਸੀਦੋ ਮੇਰਾ ਤੁਸੀਂ ਇੰਨੇ ਸੋਹਣੇ ਸੂਟ ਸੀਤੇ ਸੀਗੇ ਨਾ ਅੱਜ ਤੋਂ ਕਿੰਨੇ ਦੋ ਹਜ਼ਾਰ ਇੱਕੀ ਦੀ ਗੱਲ ਆ ਉਹ ਤਿੰਨ ਸੂਟ ਤਾਂ ਮੇਰੇ ਭੁੱਲਦੇ ਹੀ ਨਹੀਂ। ਇੰਨੇ ਸੋਹਣੇ ਸੂਟ ਸੀਤੇ ਸੀ।
ਉਹ ਸੂਟ ਤੁਸੀਂ ਪਾਉਂਦੇ ਹੋ ਕਿ ਹੰਡਾ ਦਿੱਤਾ ਨੇ।
ਕੱਟ ਗਏ ਉਹ ਉਹੇ ਪਰ ਇੰਨੇ ਸੋਹਣੇ ਸੀਗੇ ਨਾ ਉਹ ਸੂਟ ਮੈਂ ਤੁਹਾਨੂੰ ਦੱਸ ਨੀ ਸਕਦੀ। ਉਹ ਸੂਟਾਂ ਦਾ ਤੁਸੀਂ ਨਾ ਮੇ ਮੈਂ ਤੁਹਾਨੂੰ ਕਹਿੰਨੀ ਹਾਂ ਤੁਸੀਂ ਮੇਰੇ ਲਈ ਆਪੇ ਕੱਪੜਾ ਲੈ ਲੌ ਆਪੇ ਆਪਣੇ ਹਿਸਾਬ ਨਾਲ ਸੂਟ ਸੀਓ ਮੇਰਾ ਸੋਹਣਾ ਜਿਹਾ।
ਠੀਕ ਐ, ਠੀਕ ਐ।
ਕਿਵੇਂ ਵੀ ਕਰਕੇ ਮੇਰਾ ਸੂਟ ਸੀਉ ਸੋਨਾ ਜਿਹਾ।
ਕੋਈ ਨੀ ਬਣਾ ਦੇਵਾਂਗੇ।
ਹੋਰ ਕਿਉਂਕਿ ਤੁਹਾਡੇ ਹੱਥ ਦੀ ਚੀਜ਼ ਹੈ ਨਾ ਬਾਕੀ ਕੀ ਉਹਨੂੰ ਕਹਿੰਦੇ ਡਿਜ਼ਾਇਨਰ ਚੀਜ਼ਾਂ ਉਹੀ ਆ ਤੁਹਾਡੇ ਹੱਥ ਚ ਜਾਦੂ ਆ।
ਹਾਂ, ਹੋਰ ਤੁਸੀਂ ਠੀਕ ਔ?
ਵਧੀਆ, ਵਧੀਆ।
ਹੂੰ, ਹੂੰ, ਹੂੰ, ਹੂੰ।
ਦਾ ਅੱਜ।
ਅੱਜ ਹਜੇ ਇੰਨੀ ਛੇਤੀ ਸਵੇਰੇ ਦਾ ਕੁਛ ਨੀ ਬਣਾਇਆ। ਇੱਕ ਤਾਂ ਰੱਬ ਨੇ ਢਿੱਡ ਲਾਤੇ। ਇੱਕ ਤਾਂ ਕੀ ਗੱਲ ਆ ਨਾ ਵਾਹਿਗੁਰੂ ਨੇ ਢਿੱਡ ਜੇ ਲਾ ਤੇ ਨਾ ਬੜੀ ਗ਼ਲਤੀ ਕੀਤੀ ਢਿੱਡ ਲਾ ਕੇ। ਸਭ ਤੋਂ ਪਹਿਲਾਂ ਇਹੀ ਸੋਚੀ ਦਾ ਹੁੰਦਾ। ਕੀ ਖਾਣਾ? ਕੀ ਬਣਾਣਾ?
ਬਸ ਉਹ ਗਰਮੀ ਵੀ ਆ ਗਈ ਹੈ ਨਾ ਤੇ ਗਰਮੀਆਂ ਤੋਂ ਕੁਛ ਖਾਣ ਤੇ ਦਿਲ ਵੀ ਨਹੀਂੀ ਕਰਦਾ ਬਣਾਉਣ ਤੇ ਹੀ ਨਹੀਂੀ ਦਿਲ ਕਰਦਾ
ਹਾਂ
ਜਾਣ ਦਾ ਬੜਾ ਆਨੂ ਸੀ
ਆਹੀ ਤਾਂ ਗੱਲ ਆ
ਹਮ
ਤੇ ਬੇਟੀ ਕਿੱਦਾਂ ਤੁਹਾਡੀ
ਵਧੀਆ- ਵਧੀਆ ਹੁਣ ਸੋਚ ਰਹੀ ਹ ਇਸ ਸਕੂਲ ਥੋੜਾ ਜਿਹਾ ਕੰਮ ਵਗੈਰਾ ਵੀ ਕਰਵਾਣਾ ਵੇ
ਹੁਣ ਉਹ ਤੁਹਾਡੇ ਕੋਲ ਆ ਜਾਂ ਆਪਦੀ ਦਾਦੀ ਕੋਲ
ਨਹੀਂ- ਨਹੀਂ ਇਹ ਮੇਰੇ ਕੋਲ ਹੈਗੀ
ਅੱਛਾ ਤੁਹਾਡੇ ਕੋਲ ਬਹੁਤ ਵਧੀਆ ਹੋਇਆ
ਦਾਦੀ ਵੀ ਆਏ ਦਿ ਨੇ ਨਾ
ਅੱਛਾ ਲੜਦੀ ਲੁੜਦੀ ਤਾਂ ਨਹੀਂੀ ਦਾਦੀ ਅੱਛਾ ਜੀ ਬਾਪ ਤੇ ਹੈਲੋ
ਹਾਂਜੀ
ਹਾਂ ਉਹ ਮੈਂ ਕਿਹਾ ਦਾਦੀ ਠੀਕ ਆ ਵੈਸੇ ਹੁਣ
ਹਾਂ ਦਾਦੇੇ ਦਾਦੀ ੜੀਕ ਹੈ ਦਾਦੀ ਆਪਣੇ ਪੇਕੇ
ਅੱਛਾ ਪੇਕੇ ਗਈ ਆ ਦਾਦੀ
ਹਮ
ਇਹ ਵਧੀਆ ਹੈਗਾ ਅਸੀਂ ਜਿੱਥੇ ਦੇ ਉੱਥੇ ਜੰਮ ਕੇ ਬੈਠੇ ਰਹਿੰਦੇ ਹਾਂ ਸਾਨੂੰ ਨੀ ਕਿੱਥੇ ਜਾਣ ਦਾ ਮੌਕਾ ਕਿੱਥੇ ਘੁੰਮੀਏ ਫਿਰੀਏ ਸਾਡੇ ਘਰੇ ਮਹਿਮਾਨ ਆਏ ਹੋਏ ਆ ਬੋਲਣਾ ਬਹੁਤ ਸੌਖਾ ਸਿਮਰਨ ਬਾਬ ਬ ਪਰ ਕਿੱਥੇ ਜਾਈਏ ਦੱਸੋ ਤੁਸੀਂ
ਉਹੀ ਆਈ ਆ ਉਹਨ ਨ ਆਈਆਂ ਹੁੰਦੀਆਂ ਨੇ
ਹੈਲਥ ਦੀਆਂ ਹੀ ਨੀ ਹਲਦੀਆਂ ਨੀ ਇੱਥੋਂ ਹਾਂ ਜਾਂਦੀਆਂ ਹੀ ਨੀ ਜਾਂਦੀਆਂ ਹੀ ਨਹੀਂੀ ਕੀ ਕਰਾਂ ਹੁਣ ਮੈਂ
ਗਰਮੀਆਂ ਦੀ ਛੁੱਟੀ ਬਿਤਾਂ ਆਈ ਆ
ਕੀ ਪਰ ਪਰ ਇੰਨਾ ਚਿਰ ਕਿ ਸਾਹਮਣੇ ਵਾਲਾ ਪਾਗਲ ਹੋ ਜੇ
ਹਾਂ ਸਹੀ
ਹਿੱਲਣਾ ਤਾਂ ਚਾਹੀਦਾ ਨਾ ਮਾੜਾ ਮਾੜਾ ਮੋਟਾ
ਹਾਂ ਸਹੀ ਗੱਲ ਹੋਰ ਦੱਸੋ ਹੋਰ ਵਧੀਆ ਵੈਸੇ ਇਹ ਕੰਮ ਤੇਂ ਵਧੀਆ ਵੇ।
ਵਧੀਆ
ਹੈਨਾ
ਹੁਣ ਪਤਾ ਚੱਲ ਇਹ ਬੋਲੀ ਬੋਲੀ ਜਾਇੇਏ ਬੋਲੀ ਜਾਇਏ ਮੇਰਾ ਕੱਖ ਨੀ
ਪਤਾ ਕੀ ਆ ਇਹ ਕੰਮ ਦਾ ਸਭ ਤੋਂ ਸਭ ਸਭ ਤੋਂ ਵਧੀਆ ਕੰਮ ਆ ਇਹਗਾ ਆਪਣਾ ਮਾਇੰਡ ਫਰੈਸ਼ ਹੋ
ਹਾਂ ਮਾਈਂਡ ਫਰੈਸ਼
ਹੁਣ ਤਾਂ ਉਹਨਾਂ ਨੇ ਚੁਗ ਗਲੀਆਂ ਵੀ ਕਹਿ ਦਿੱਤਾ ਵੀ ਚੁਗਲੀਆਂ ਵੀ ਕਰ ਸਕਦੇ ਹੋ ਤੁਸੀਂ ਨਾਮ ਵੀ ਲੈ ਸਕਦੇ
ਅਗਰ ਫੋਨ ਫੋਨ ਆ ਹੀ ਜਾਂਦਾ ਹੈਗਾ ਚਲੋ ਬੰਦਾ ਮਾੜਾ ਮੋਟਾ ਦੁੱਖ ਸੁੱਖ ਖੋਲ ਹੀ ਲੈਂਦਾ
ਹੱਮ
ਔਰ ਵੈਸੇ ਵੀ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਗੱਲ ਹੋ ਗੀ
ਨਹੀਂ ਤੁਸੀਂ ਗੱਲ ਕਰਿਆ ਕਰੋ ਨਾ ਆਪ ਹੀ ਤਾਂ ਤੁਸੀਂ ਬਿਜੀ ਰਹਿੰਦੇ ਹੋ ਗੱਲ ਕਰਦੇ ਨੀ ਆ
ਬਸ ਉਸ ਦਿਨ ਫੋਨ ਕਰਨ ਵਾਲੀ ਸੀ ਤੇ ਨੈਟਵਰਕ ਇਸ਼ੂ ਬੜਾ ਚੱਲ ਰਿਹਾ ਹੈਗਾ ਇਹ ਤੇ ਵਧੀਆ ਸਵੇਰੇ ਸਵੇਰੇ ਦਾ ਕੰਮ ਵਧੀਆ ਹੋਵੇਗਾ ਨੈਟਵਰਕ ਅੱਛਾ ਮਿਲਦਾ ਉਸ ਤੋਂ ਬਾਅਦ ਤਾਂ ਬੇਕਾਰ ਹੋ ਜਾਂਦਾ ਸ਼ਾਮੀ ਵਾਲਾ
ਅਹ ਨੈਟਵਰਕ ਆਪਣਾ ਏਦਾਂ ਨ ਹੈ ਤੁਸੀਂ ਨਾ ਨਾਲ ਵਾਈਫਾਈ ਵੀ ਜੋਇਨ ਕਰ ਲਿਆ ਕਰੋ
ਅੱਛਾ-ਅੱਛਾ ਵਾਈਫਾਈ ਲਗਵਾਣਾ ਪਏਗਾ ਹੁਣ
ਹਾਂ ਵਾਈਫ ਨਾ ਲਗਵਾਉਣਾ ਸਪੈਸ਼ਲ ਕੀ ਆ ਕੋਈ ਮੋਬਾਈਲ ਦੂਜਾ ਹੁੰਦਾ ਘਰ ਵਾਲੇ ਦਾ ਉਹਦੇ ਨਾਲ ਵਾਈਫਾਈ ਜੋੜ ਕੇ ਰੱਖ ਲੋ
ਅੱਛਾ-ਅੱਛਾ ਹਾਂ ਏਦਾਂ ਵੀ ਕਰ ਸਕਦੇ ਹੋਰ ਬੇਟਾ ਠੀਕ ਹੈਗਾ
ਹਾਂ ਉਹ ਹੁਣ ਸੁੱਤਾ ਹੋਇਆ ਸਵੇਰੇ ਮੇਰੇ ਨਾਲ ਗੁਰਦੁਆਰੇ ਗਿਆ ਸੀਗਾ। ਤੇ ਹੁਣ ਸੁੱਤਾ ਹੈਗਾ ਹੁਣ ਕੱਲ ਸਾਡੇ ਘਰੋਂ ਸਾਰੇ ਮਹਿਮਾਨ ਚਲੇ ਗਏ ਆ ਹੁਣ ਅੱਜ ਤੋਂ ਅਸੀਂ ਸਾਡਾ ਸ਼ਡਿਊਲ ਸ਼ੁਰੂ ਕਰ ਸਕਦੇ ਹਾਂ
ਅੱਛਾ ਕੀ ਦੇ ਗਏ ਸੀ ਪੂਆ
ਸਵਾਾਹ
ਅੱਛਾ
ਕੱਖ ਨਹੀਂੀ ਦੇਕੇਗਾਇਆ
ਲੈ ਕੇ ਤੇ ਗਈ ਉਹਨੀ
ਮੈਂ ਕਹਿੰਦੀ ਹ ਦੋ ਝੋਲੇੇ ਲੈ ਕੇ ਆਈਆਂ ਸੀ ਜਾਂਦੇ ਸੱਤ ਬਣਾ ਕੇ ਗਈਆਂ
ਵਧੀਆ ਮਾਲ ਖਾਲੀ ਮਿਲਿਆ
ਆਹੋ ਪਰ ਇਹ ਕਿਹੜੀ ਗੱਲ ਆ ਕੁੱਝ ਦੇ ਕੇ ਵੀ ਤਾਂ ਜਾਂਦੀ ਆ ਬੱਚੇ ਨੂੰ
ਹਾਂ ਉਹ ਤੇ ਫਿਰ ਦੇ ਕੇ ਜਾਣਾ ਸਵੇਰੇ ਤੇ ਕਰਨਾ
ਕੁਛ ਨੀ ਦੇਖੀਆਂ ਮੈਂ ਕਹਿ ਰਹੀ ਆ ਕੱਖ ਨੀ
ਤਾਂ ਕਰਦਾ ਪੂਰਾ ਬਰਾਬਰ ਚਲੋ ਬੱਚਾ ਯਾਰ ਛੋਟਾ
ਉਹ ਤਾਂ ਕਿਸੇ ਨੂੰ ਵੀ ਸਮਝ ਆਉੁੰਦੀ ਆ ਸਿਮਰਨ ਭਾਬੀ ਮਾੜੀ ਮੋਟੀ ਦਾ ਕਿਸੇ ਨੂੰ ਵੀ ਸਮਝ ਆੁੰਦੀ ਆ ਇਹਨਾਂ ਤਾਂ ਦੇਖੋ ਹੁਣ ਆਪਾਂ ਹੁਣ ਮੈਂ ਤੁਹਾਡੇ ਕੋਲ ਕਾਫੀ ਟਾਈਮ ਬਾਅਦ ਆਊਂਗੀ ਤਾਂ ਮੈਂ ਐ ਥੋੜ੍ਹੀ ਆਊਂਗੀ
ਹਾਂ ਸਹੀ ਗੱਲ ਹਾਂ ਬੰਦਾ ਖਾਲੀ ਹੱਥ ਥੋੜ੍ਹੀ ਆਉਂਦਾ-ਆਉਂਦਾ ਹੈ ਚਲੋ ਕੋਈ ਲੈ ਹੀ ਆਉਦਾ ਹੈ ਕੋਈ ਚੋਕਲੇਟਸ ਵਗਰਾ ਕੋਈ ਕੁਛ ਹੁੰਦਾ ਉਹ ਤੇ ਆਪਣਾ ਨ ਦੀ ਮਾਂ ਸੀ ਨਾ
ਦਿਮਾਗ ਸਭ ਨੂੰ ਹੁੰਦਾ ਜੇ ਸਤ ਹਾਂ ਨਹੀਂ ਜੇ ਸਤ ਬਗਾਨਿਆਂ ਕੋਲ ਜਾਂਦੀਆਂ ਉਦੋਂ ਵੀ ਤਾਂ ਕੁਛ ਨਾ ਕੁਛ ਲੈ ਕੇ ਹੀ ਜਾਂਦੀਆਂ ਨੇ ਨਾ
ਹਾਂ ਸਹੀ ਗੱਲ
ਤੇ ਸਾਡੇ ਨਾਲ ਹੀ ਏਦਾਂ ਕਿਉਂ ਵੈਸੇ ਸ਼ੁਕਰ ਬੋਲੋ ਰੱਬ ਨੇ ਸਾਨੂੰ ਦੇਣ ਵਾਲੀ ਲਾਈਨ ਚ ਜ ਖੜਾ ਕੀਤਾ ਆ ਹਾਂ
ਹੋਰ
ਹੋਰ ਬਸ ਤੁਸੀਂ ਹੁਣ ਕਦੋਂ ਆਉਂਗੇ ਅਸੀਂ ਤੁਹਾਡੀ ਵੇਟ ਕਰਦੇ ਹਾਂ
ਬਸ ਤੁਸੀਂ ਅੱਖਾਂ ਬੰਦ ਕਰੋ ਮੈਂ ਓਥੇ
ਕਾਸ਼ ਏਦਾਂ ਹੁੰਦਾ ਹਨਾ
ਨਹੀਂ ਸਹੀ ਚੇ ਮਜ਼ਾਕ ਨਹੀਂ ਅਖਾ ਬਦ ਕਰੋ ਮ ਆ ਜਾਣਾ
ਹਮ ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਕਰੀ ਆਓ ਥੋੜਾ ਵੈਸੇ ਮੈਨੂੰ ਸਹੀ ਸੀ ਦੱਸੋ ਕੀ ਚੱਲ ਰਿਹਾ ਗਾ ਕੰਮ ਕੁਮ
ਕੋਈ ਨਹੀਂ ਬੁਟੀਕ ਹੀ ਚੱਲ ਰਿਹਾ
ਤਾਂ ਕੀ ਬਣਿਆ ਉਹਦਾ ਖੋਲਿਆ ਜਾਂ ਕੀ ਆ ਕੀ ਨਹੀਂ
ਐਵੇਂ ਹੀ ਉਹੀ
ਜਿਵੇੈਂ ਇੱਥੇ ਚੱਲਦਾੱਸ ਸੀ ਉਹਵੇ ਤੇ ਵਧੀਆ ਚੱਲ ਰਿਹਾ ਉੱਥੇ
ਹਾਂ ਚੱਲ ਤਾਂ ਵਧੀਆ ਰਿਹਾ ਵੇਗਾ
ਫੇਰ
ਬਸ ਮੇਰੇ ਕੋ ਟਾਈਮ ਦੀ ਥੋੜੀ ਸ਼ੋਰਟੇਜ ਹੋ ਗਈ
ਕਿਉਂ
ਟਾਈਮ ਇਹ ਹੈ ਨਾ ਕਿ ਮਤਲਬ ਕੰਮ ਕਰਦਾ ਸਾਰਾ ਕਰੋ ਫਿਰ ਉਸ ਤੋਂ ਬਾਅਦ ਇਨਾ ਟਾਈਮ ਮੈਨੂੰ ਨ ਮਿਲ ਪਾਉਦਾ ਕੰਮ ਕਰਨ ਲਈ ਮੇਰੇ ਕੰਮ ਕਰਨ ਲਈ
ਹਮ
ਫੇਿਰ ਇਹ ਵੀ ਆਈ ਦਿਨ ਨੂੰ ਵੀ ਦੇਖਣਾ ਪੈਂਦਾ ਵ ਫਿਰ ਰੋਟੀ ਸਬਜ਼ੀ ਕਰੋ
ਹਾਂ ਪਰ ਮੇਰੀ ਅਹ ਅ ਮੇਰੀ ਗੱਲ ਸੁਣੋ ਨਾ ਤੁਸੀਂ
ਹਮ ਹਮ
ਤੁਸੀਂ ਜੋ ਕੁਛ ਇੱਥੇ ਕਰ ਰਹੇ ਸੀ ਉਹੀ ਉੱਥੇ ਕਰਦੇ ਹਨ
ਹਾਂ ਉਹਹੀ ਸੇਮ
ਜਾਂ ਤਾਂ ਕੋਈ ਤੁਸੀਂ ਐਕਸਟਰਾ ਕੁਛ ਕੁਛ ਕਰ ਰਹੇ ਹੋ ਫੇਰ ਤਾਂ ਤੁਸੀਂ ਕਹਿ ਸਕਦੇ ਹੋ ਉਹਦਾ ਕੀ ਬਣਿਆ ਜਿਹੜਾ ਉਹ ਅ ਅੰਕਲ ਸੀਗਾ ਉਹ ਕੀ ਕਹਿੰਦਾ ਸੀਗਾ ਕੁਛ ਕਰਕੇ ਦਊਗਾ ਕੀ ਨਹੀਂ
ਉੱਛੇ ਨੀ ਕਰਕੇ ਦਿੰਨਾ
ਐਹੀ ਹੁੰਦੇ ਆ ਇਹ ਇਕੱਲਾ ਗੱਪਾਂ ਦੇ ਗੱਪ ਮਾਰਦੇ ਹੁੰਦੇ ਇਹ
ਆਹ ਉਹ ਆਪਾਂ ਨੇ ਐਵੇਂ ਹੀ ਸ ਖੁਸ਼ ਹੋ ਜਾਂਦੇ
ਹਮ ਗਗਨ ਦਾ ਮੈਸੇਜ ਆਇਆ
ਅੱਛਾ
ਤੁਹਾਡੀਆਂ ਕਹਿੰਦੇ ਤੁਹਾਨੂੰ ਕੰਮ ਹੈਗਾ ਗਾ ਪਰ ਤੁਸੀਂ ਤੁਹਾਡੀਆਂ ਕੋਲਸ ਕੰਪਲੀਟ ਕਰੋ ਕਹਿੰਦਾ
ਅੱਛਾ
ਹਮ
ਯਾਰ ਕੁੱਛ ਆਇਆ ਵੇਖਾ ਕੀ ਨੋਟ ਛੋਟ ਆਏ ਨੇ
ਨਹੀਂ ਹਜੇ ਤਾਂ ਨਹੀਂੀ ਆਏ ਭਾਈ ਇਕੱਲਾ ਐਵੇਂ ਸ਼ੋਅ ਕਰ ਦੌੜ ਪਏ ਜ਼ਰੂਰ
ਅੱਛਾ
ਆਪਾਂ ਤਾਂ ਗਗਨ ਨੂੰ ਜਾਣਦੇ ਹਾਂ ਆ ਜਾਣਗੇ ਵੈਸੇ ਵਧੀਆ ਗਾ ਆਪਾਂ ਤੁਥਹਾਡੀਆਂ ਕਿੰਨੀਆਂ ਕੋਾਲਾਂ ਹੋ ਗਈਆਂ ਹੁਣ ਤੱਕ
ਇਹ ਸੈਵਨ ਮਤਾ ਕਿੰਨੇ ਚ ਟਸਕ ਕੰਪਲੀਟ ਹੋ ਜਾਂਦਾ
ਥਰਟੀ ਕਰਨੀ ਆ ਹਜੇ ਤੁਸੀਂ ਸੈਵਨ ਕਾਲ ਕੀਤੀਆਂ ਨੇ ਟੋਟਲ ਕਿੰਨੀਆਂ ਹੋ ਗਈਆਂ ਚੇਕ ਕਿੰਨੀਆਂ ਹੋਗਆਂ ਚੈਕਿੰਨ ਜੋ ਵੀ ਹੈ
ਓਹੀ ਸੈਵਨ ਹੀ ਟੋਟ
ਅੱਛਾ ਤੀਹ ਕਰਨੀਆਂ ਨੇ ਕਹਿੰਦੇ ਪੰਜ ਪੰਜ ਕਰਕੇ ਪੰਜ ਪੰਜ ਕਰਕੇ ਮਿਲਦੀਆਂ ਨੇ ਨਹੀਂ ਉਸਤ ਬਾਅਦ ਨੀ ਇਹੀ ਹੋਣਾ ਜਿੜ ਕੋਾਲਸ ਓਦਾ ਵੀ ਕੁ ਸਬ ਕੁਛ ਹੁੰਦਾਡ ਹੁੰਦਾ ਹੁਣ ਤੁਸੀਂ ਸਹੀ ਦੱਸੋ ਕਦੋਂ ਆ ਰਹੇ ਹੋ ਫੇਿਰ ਸੂਟ ਸਾਟ ਲੈਣ ਚੱਲੇ ਤੁਸੀਂ ਮੈਨੂੰ ਕਿਹੜਾ ਬਾਠੀਆ ਭੇਜਿਆ ਸੀ ਕਿਹੜਾ ਬਾਠੀਆ ਕਿਹਾ ਸੀ ਜਗਾਦਰੀ ਵਾਲਾ
ਨਹੀਂ ਉਹ ਯਮੁਨਾਾਨਗਰ
ਯਮੁਨਾਨਗ ਕਿਹੜੀ ਜਗ੍ਹਾ ਉ ਬਠੀਆ
ਮਾਡਲ ਟਾਊਨ ਤੇ
ਅੱਛਾ ਮੋਡਲ ਟਾਊਨ ਨਹੀਂ ਅ ਪਵਨ ਵਾਲਿਆਂ ਦੇ ਸਾਹਮਣੇ ਬਾਟੀਆ ਟ ਦੇ ਗਏ ਸੀਗੇ ਉਹ ਤਾਂ ਹੋਰ ਹੀ ਕੁਛ ਦਿਖਾਈ ਜਾ ਰਿਹਾ ਸੀ ਤੁਸੀਂ ਆਓ ਤਾਂ ਫਿਰ ਚੱਲੀਏ ਹਾਂ ਬਿਲਕੁਲ ਨਹੀਂ ਜੀ ਸੀਗਾ